ਹੈਲੋ, ਹਾਂਜੀ ਸਤਿ ਸ੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਕੀ ਹਾਲ- ਚਾਲ ਐ?
ਹਾਂਜੀ, ਬਸ ਬਹੁਤ ਵਧੀਆ ਜੀ, ਤੁਸੀਂ ਦੱਸੋ?
ਮੈਂ ਵੀ ਵਧੀਆ, ਫਰੀ ਹੋ ਗਏ?
ਹਾਂਜੀ।
ਚਲੋਂ ਵਧੀਆ- ਵਧੀਆ ਮੈਂ ਤੁ ਫਾਈਲਾਂ ਤਿਆਰ ਕਰ ਦੇਗਾ।
ਹਾਂਜੀ?
ਹਾਜੀ।
ਤੁਹਾਡੀ ਆਵਾਜ਼ ਨੀ ਥੋੜੀ ਸਹੀ ਆ ਰੀ।
ਹੁਣ ਆ ਰੀ ਮੇਰੀ ਆਵਾਜ਼?
ਹਾਂਜੀ ਹਾਂਜੀ।
ਮੈਂ ਪੁੱਛ ਰੀ ਆ ਕਿ ਤੁਹਾਡੀ ਜਾਣਕਾਰੀ ਚ ਕੋਈ ਹੈਗਾ ਜੋ ਬੀ ਐਡ ਦੀ ਫਾਈਲਾਂ ਤਿਆਰ ਕਰਦੇ
ਹਾਂਜੀ ਦੇਖੋ ਮੇਰੇ ਇੱਕ ਨਾ ਦੋਸਤ ਹੈਗੇ ਹੈ ਚਲੋਂ ਉਹਨਾਂ ਨੇ ਬੀਏਡ ਕੀਤੀ ਹੋਈ ਉਹਨਾਂ ਨੂੰ ਸਾਰਾ ਪਤਾ ਹੈਗਾ ਆ।
ਕਿਵੇਂ ਬਣਦੀਆਂ ਨੇ ਬੀਐਡ ਹਾਂਜੀ। ਪਰ ਉਹਨਾਂ ਨੂੰ ਪੁੱਛਣਾ ਪੈਣਾ ਆ ਹਾਂਜੀ ਪਰ ਉਹਨਾਂ ਕੋਲ ਪੁੱਛਣਾ ਪੈਣਾ ਜੇ ਕਿ ਉਹਨਾਂ ਕੋਲ ਪਹਿਲਾਂ ਹੁੰਦਾ ਵਾ ਕਿ ਨਹੀਂ ਹੁੰਦਾ ਹੈਗਾ। ਕਿਉਂਕਿ ਜੀਦੇ ਕੰਮ ਤੋਂ
ਕੀਤੀ ਹੈ ਨਾ ਜੇ ਉਹਨਾਂ ਨੇ ਬੀ ਐਡ ਕੀਤੀ ਹੈ ਫਿਰ ਤੇ ਉਹ ਆਰਾਮ ਨਾਲ ਕਰ ਲੈਣਗੇ ਹਨਾ। ਤੇ ਐਕਚੁਲੀ ਕੀ ਹੈ ਮੈਂ ਨਾ ਜੋਬ ਵੀ ਕਰਨੀ ਆ ਮੈਂ ਨਾ ਜੋਬ ਵੀ ਕਰਨੀ ਆ ਨਾਲ ਨਾਲ ਨਾ। ਤੇ ਮੈਨੂੰ ਨਾ ਫਾਈਲਾਂ ਬਣਾਉਣ ਦਾ ਟਾਈਮ ਨੀ ਹੈਗਾ ਪਹਿਲੀ ਗੱਲ ਤੇ। ਤੇ ਦੂਸਰੀ ਗੱਲ ਇਹ ਆ ਕਿ ਆਪਣਾ ਜੀ ਜਦੋਂ ਮੈਂ ਕੋਲਜ ਜਾਂਦੀ ਆ ਨਾ ਫਿਰ ਆ ਕੇ ਮੇਰੇ ਕੋਲ ਟਾਈਮ ਨਹੀਂ ਹੁੰਦਾ ਬੱਚਿਆਂ ਨੂੰ ਵੀ ਟਾਈਮ ਦੇਣਾ ਹੁੰਦਾ। ਤੇ ਉਹ ਮੈਂ ਰਾਈਟਿੰਗ ਵਾਲਾ ਕੰਮ ਨਾ ਕਰ ਹੀ ਨੀ ਪਾ ਰਹੀ। ਤੇ ਤੁਸੀਂ ਉਹਨਾਂ ਨੂੰ ਕਵੋ ਉਹ ਵੈਸੇ ਕਰ ਦੇਣਗੇ। ਪੇਮੈਂਟ ਬਾਜ਼ਾਰ ਤੇ ਮੈਂ ਪੁੱਛ ਆਈ ਆ ਸਾਢੇ ਸੱਤ ਸੌ ਰੁਪਆ ਇੱਕ ਫਾਈਲ ਦਾ ਹੈਗਾ। ਤੇ ਚਾਰ ਫਾਈਲਾਂ ਬਣਨੀਆਂ ਨੇ ਠੀਕ ਹੈ ਤੇ ਤੁਸੀਂ ਉਹਨਾ ਨੂੰ ਬੋਲੋ ਕਿ ਮੈਂ ਬਾਜ਼ਾਰ ਵਾਲਾ ਰੇਟ ਹੀ ਉਹਨਾ ਨੂੰ ਦੇ ਦਾਂਗੀ ਸਾਢੇ ਸੱਤ ਸੌ ਰੁਪਇਆ ਇੱਕ ਫਾਈਲ ਦਾ ਚਾਰ ਫਾਈਲਾਂ ਬਣਨੀਆਂ ਤੇ ਤਿੰਨ ਹਜ਼ਾਰ ਰੁਪਏ ਦਾ ਕੰਮ ਹੈਗਾ। ਪਰ ਪ੍ਰੋਬਲਮ ਹੈ ਮੈਨੂੰ ਨਾ ਪੰਦਰਾਂ ਜੁਲਾਈ ਤੱਕ ਚਾਹੀਦਾ ਪੰਦਰਾਂ ਜੁਲਾਈ ਤੋਂ ਬਾਅਦ ਨਾ ਪ੍ਰੈਕਟੀਕਲ ਪੇਪਰ ਹੈਗੇ ਨੇ ਮੇਰੇ।
ਅੱਛਾ ਜੀ। ਚਲੋਂ ਦਰਾ ਸਲ ਗੱਲ ਪਤਾ ਕੀ ਹੈ ਉਹ ਉਹਨਾਂ ਨੇ ਚਲੋਂ ਬੀ ਏਡ ਤੇ ਕਰ ਲਈ ਹੈ ਹੁਣ ਉਹ ਵੀ ਕੀ ਤੇ ਨਾ ਜੋਬ ਤੇ ਲੱਗੇ ਹੋਏ ਨੇ ਤੇ ਟੱਚ ਵੁੱਡ ਜੇ ਤੁਸੀਂ ਮੈਨੂੰ ਤਾਂ ਲੱਗਾ ਸ਼ਾਇਦ ਤੋਂ ਜੇ ਤੁਸੀਂ ਹਾਂਜੀ, ਦੇਖੋ ਉਹ ਮੈਰਿਡ ਨੇ।
ਅੱਛਾ ਅੱਛਾ ਨਈ ਫਿਰ ਫਿਰ ਤੇ ਟਾਈਮ ਨੀ ਲੱਗੇ। ਕੋਈ ਹੋਰ ਹੋਏ ਤੁਸੀਂ ਸੋਚੋ ਕੋਈ ਤੁਹਾਡਾ ਦੋਸਤ ਹੋਏ। ਅਗਰ ਤੁਸੀਂ ਫਰੀ ਹੋ ਤੁਸੀਂ ਕਰਦੋ।
ਆਹ ਨਹੀਂ ਮੈਂ ਨਾ ਬੀਏਡ ਨੀ ਜੀ ਕੀਤੀ ਹੈਗੀ। ਤਾਂ ਕਰਕੇ ਮੈਨੂੰ ਇਸਦੇ ਬਾਰੇ ਕੋਈ ਜਾਣਕਾਰੀ ਨੀ ਹੈ।
ਉਹ ਕੁਛ ਨੀ ਹੈ ਉਹ ਮੈਂ ਤੁਹਾਨੂੰ ਸੈਂਪਲ ਸਾਈਜ਼ ਦਾਂਗੀ। ਉਹਦੇ ਚ ਕੋਈ ਔਖਾ ਕੰਮ ਨਹੀਂ ਹੈ ਤੁਹਾਨੂੰ ਪੂਰੀ ਸੇਮ ਫਾਈਲ ਬਣੀ ਹੋਈ ਮਿਲੇਗੀ ਰਾਈਟਿੰਗ ਸਕਿਲ ਹੁੰਦੇ ਨੇ ਉਹਦੇ ' ਨਾ ਤੁਸੀਂ ਰਾਈਟਿੰਗ ਕਰਨਣੀ ਹੈ ਦੇਖ ਦੇਖ ਕੇ ਲਿਖਣਾ ਅਤੇ ਲੈਸਨ ਪਲੈਨ ਬਣਾਉਣਾ
ਠੀਕ ਠੀਕ ਜੇ ਤੁਹਾਨੂੰ ਕਦੋਂ ਹਾਂਜੀ ਹਾਂਜੀ ਠੀਕ ਜੇ
ਤੁਸੀਂ ਜੇ ਆਫਟਰ ਕੋਲਜ ਕੋਲਜ ਤੋਂ ਬਾਅਦ ਜੇ ਤੁਸੀਂ ਕਰਕੇ ਦੇ ਸਕਦੇ ਹੋ ਤੇ ਤੁਸੀਂ ਦੇਖ ਲਓ ਯਾਰ ਤੁਹਾਨੂੰ ਮੈਂ ਜਾਂਦੀ ਹਾਂ ਚੰਗੀ ਤਰ੍ਹਾਂ ਤੇ ਘਰ ਵੀ ਦੋਗੇ ਤਾਂ ਕੋਈ ਚੱਕਰ ਨੀ ਹੈ। ਥੋੜਾ ਬਹੁਤਾ ਰਹਿ ਗਿਆ ਤੇ ਮੈਂ ਵੀ ਆ ਮਦਦ ਕਰਾ ਦਾਂਗੀ ਵੈਸੇ ਮੈਂ ਤੁਹਾਨੂੰ ਸਾਰਾ ਸਮਾਨ ਦੇ ਕੇ ਜਾਵਾਂਗੀ ਪੁਰਾਣੇ ਬੱਚੇ ਬੱਚੇ ਦੀ ਫਾਈਲ ਦੇ ਕੇ ਜਾਵਾਂਗੀ ਜਿਹਦੇ ਚੋਂ ਵੇਖ ਕੇ ਤੁਸੀਂ ਬਣਾਣੀ ਹੈ। ਫਿਰ ਤੁਹਾਨੂੰ ਸੌਖਾ ਹੋ ਜਾਏਗਾ ਫਿਰ ਤੁਹਾਨੂੰ ਨਾ ਸੌਖਾ ਹੋ ਜਾਏਗਾ ਕੋਈ ਦਿੱਕਤ ਨਹੀਂ ਆਏਗੀ
ਹਾਂਜੀ ਕੁਛ ਉਹਦੇ ਵਿੱਚ ਕੋਈ ਫਾਈਲ ਦੇ ਵਿੱਚ ਕੋਈ ਬਦਲਾਵ ਵਗੈਰਾ ਤਾਂ ਨਹੀਂ ਕਰਨਾ ਹੈਗਾ ਜਾਂ ਕੁਛ ਹੋਰ ਲਿਖਣਾ ਹੋਵੇ ਜਾਂ ਕੁਛ ਐਡ ਕਰਨਾ ਹੋਏ
ਲਿਖਣਾ ਹੈ ਠੀਕ ਹੈ ਜਿੱਥੇ ਛੋਟੀ ਛੋਟੀ ਡਰਾਇੰਗ ਕਰਨੀ ਹੈ ਡਰਾਇੰਗ ਕਰਨੀ ਹੈ ਮੇਰੇ ਸਬਜੈਕਟ ਬੜਾ ਅੱਛਾ ਇੰਗਲਿਸ਼ ਔਰ ਐਸ ਐਸ ਟੀ ਹੈ ਤੇ ਇੰਗਲਿਸ਼ ਇੰਗਲਿਸ਼ ਵਿਚ ਤੁਹਾਡੇ ਟੇਂਸਿਸ ਹੋ ਗਏ ਪੰਚੁਏਸ਼ਨ ਹੋ ਗਈ ਆ ਆਰਟੀਕਲ ਹੋ ਗਏ ਆਪਣਾ ਮੋਡਲਸ ਹੋ ਗਏ ਏਦਾਂ ਨੋਟਿਸ ਰਾਈਟਿੰਗ ਹੋ ਗਿਆ। ਬੇਸਿਕ ਇੰਗਲਿਸ਼ ਆਉਣੀ ਹੈ ਤੇ ਐਸ ਐਸ ਟੀ ਚ ਤੁਹਾਡਾ ਉਹੀ ਆ ਜਾਣਾ ਹੈ ਵਾਈਲਡ ਲਾਈਫ ਆ ਜਾਏਗੀ ਆਪਣਾ ਥੋੜ੍ਹਾ ਮੌਸਮ ਵਿਭਾਗ ਆ ਜਾਏਗਾ ਥੋੜਾ ਜਿਹਾ ਫੋਰਸਟ ਬਾਰੇ ਆ ਜਾਏਗਾ ਥੋੜਾ ਜਿਹਾ ਆਪਣਾ ਇੰਡੀਆ ਬਾਰੇ ਆ ਜਾਏਗਾ ਹਿਸਟਰੀ ਆ ਜਾਏਗੀ ਥੋੜੀ ਜਿਹੀ ਥੋੜੀ ਜਿਹੀ ਜੋਗ੍ਰਾਫੀ ਆ ਜਾਏਗੀ ਥੋੜੀ ਜਿ ਪੋਲੀਟੀਕਲ ਲਾਈਨ ਆ ਜਾਏਗੀ ਏਦਾਂ ਆ ਜਾਏਗਾ ਤੇ ਕੋਈ ਮੁਸ਼ਕਿਲ ਨਹੀਂ ਹੈ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਤੇ ਕੀ ਨਾਂ ਜਦੋਂ ਤੋਂ ਜੁਆਇਨ ਕਰੋ ਦੇ ਨਾ ਤੇ ਫੇਰ ਕੀ ਕਹਿੰਦੇ ਨੇ ਇੱਕ ਵਾਰੀ ਤੁਹਾਨੂੰ ਬਣਾਉਂਦੇ ਬਣਾਉਂਦੇ ਸਮਝ ਆ ਜਾਏਗੀ ਬਲਕਿ ਤੁਸੀਂ ਇਹਨੂੰ ਆਪਣੇ ਸਾਈਡ ਬਿਜਨਸ ਦੀ ਤਰ੍ਹਾਂ ਵੀ ਕਰ ਸਕਦੇ ਹੋ ਮੈਨੂੰ ਤੇ ਪਹਿਲਾ ਖਿਆਲ ਇਹੀ ਆਇਆ ਸੀ ਮੈਂ ਸਹੀ ਦੱਸਾਂ ਮੈਂ ਤੁਹਾਨੂੰ ਫੋਨ ਹੀ ਤਾਂ ਲਾਇਆ ਸੀ ਕਿ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਕਰਦੋ
ਠੀਕ ਠੀਕ ਜੇ ਚਲੋ ਕੋਈ ਗੱਲ ਨੀ ਮੈਂ ਤੇ ਚਲੋ ਘਰੇ ਹੀ ਹੁੰਦੀ ਕੋਈ ਨੀ ਮੈਂ ਤੁਹਾਡਾ ਫਾਇਲ ਵਗੈਰਾ ਚਲੋ ਬਣਾ ਦਾਂਗੀ ਪਰ ਮੈਨੂੰ ਤੁਸੀਂ ਨਾ ਚਲੋ ਮੈਂ ਤੁਹਾਨੂੰ ਪਹਿਲਾਂ ਨਾ ਇੱਕ ਫਾਈਲ ਬਣਾ ਕੇ ਤੁਹਾਨੂੰ ਦੱਸਾਂਗੀ ਠੀਕ ਹੈ ਜੇ ਤੁਹਾਨੂੰ ਵਧੀਆ ਲੱਗੇਗਾ ਨਾ ਫਿਰ ਤੁਸੀ ਮੈਨੂੰ ਦੱਸ
ਦਿੱਕਤ ਤੇ ਨੀ ਆਏਗੀ ਮੈਂ ਤੁਹਾਨੂੰ ਪੂਰਾ ਸਮਝਾ ਦਾਂਗੀ ਤੇ ਤੁਸੀਂ ਫੇਰ ਉਹ ਨਾ ਆਰਾਮ ਨਾਲ ਕਰ ਸਕਦੇ ਹੋ ਤੇ ਹਜੇ ਹੈ ਨੀ ਤੁਹਾਡੇ ਕੋਲ ਪੰਦਰਾਂ ਵੀਹ ਦਿਨ ਤੁਸੀਂ ਆਰਾਮ ਨਾਲ ਕਢ ਲਓਗੇ
ਚਲੋ ਠੀਕ ਠੀਕ ਹੈ ਜੀ ਅੱਜ ਤੇ ਉਹ ਤੇ ਹੋ ਜਾਣਾ ਜੇ ਪੰਦਰਾਂ ਵੀਹ ਦਿਨ ਤੱਕ ਚਲੋ ਹਾਂਜੀ
ਹਾਂ ਬਿਲਕੁਲ ਕੁਛ ਨੀ ਹੈ ਬੜਾ ਸੌਖਾ ਜਿਹਾ ਹੈ ਕੰਮ ਤੇ ਤੁਸੀਂ ਆਪਣਾ ਉਹ ਕਰ ਲਿਓ।
ਹਾਂਜੀ
ਸਾਰੀ ਫਾਈਲ ਤੁਸੀਂ ਵੇਖ ਵੇਖ ਕੇ ਬਣਾਉਣੀ ਹੈ ਪੈਨ ਪੈਨਸਿਲ ਸਟੇਸ਼ਨਰੀ ਵੀ ਮੈਂ ਤੁਹਾਨੂੰ ਦੇ ਦਾਂਗੀ ਕਿਉਂਕਿ ਉਹਦੇ ਚ ਨਾ ਪੈੱਨ ਜਿੱਥੇ ਬਲੈਕ ਪੈੱਨ ਯੂਜ ਹੋਇਆ ਉੱਥੇ ਬਲੈਕ ਯੂਜ ਕਰਨਾ ਜਿੱਥੇ ਗ੍ਰੀਨ ਯਿਊਜ ਹੋਇਆ ਗ੍ਰੀਨ ਯੂਜ ਕਰਨਾ ਜਿੱਥੇ ਸਕੈਚ ਪੈਨ ਯੂਜ ਹੋਇਆ ਉੱਥ ਸਕੈਚ ਪੈਨ ਯੂਜ ਕਰਨਾ ਤੁ ਬਦਲ ਨੀ ਸਕਦੇ ਆਪਣੇ ਹਿਸਾਬ ਨਾਲ
ਅੱਛਾ ਅੱਛਾ ਚਲੋ ਠੀਕ ਹੈ ਜੀ।
ਹਾਂ ਤੁਸੀਂ ਉਹਨੂੰ ਬਦਲ ਨੀ ਸਕਦੇ ਤੁਸੀਂ ਉਹਨੂੰ ਚੇਂਜ ਨਹੀਂ ਕਰ ਸਕਦੇ। ਤੇ ਤੁਹਾਨੂੰ ਕਰਨਾ ਹੀ ਪਏਗਾ। ਸੇਮ ਡਿਟੋ ਸੇਮ ਮਤਲਬ ਜਿਦਾਂ ਕਾਪੀ ਕਰਨਾ ਹੁੰਦਾ ਨਾ ਉਹਦਾ ਕਾਪੀ ਹੀ ਕਰਨਾ ਜਿੱਥੇ ਡਾਇਗ੍ਰਾਮ ਹੈ ਉੱਥੇ ਡਾਇ
ਹਾਂਜੀ ਟੋਟਲ ਕਿੰਨੇ ਕਿੰਨੇ ਪੇਜਿਸ ਦੀ ਫਾਈਲ ਹੈਗੀ ਜੇ
ਦੇਖੋ ਫਾਈਲ ਤੇ ਮੋਟੀ ਹੁੰਦੀ ਹੈ ਮਤਲਬ ਕਿਉਂਕਿ, ਬਹੁਤ ਸਾਰੇ ਚੈਪਟਰਸ ਹੁੰਦੇ ਨੇ ਨਾ, ਦੇਖੋ ਛੋਟੇ -ਵੱਡੇ ਵੱਡੇ -ਵੱਡੇ ਟੋਟਲ ਹੋਣਗੇ, ਮੇਰੇ ਖਿਆਲ ਥਰਟੀ ਥਰਟੀਫਾਈਵ ਲੈਸਨ ਪਲੈਨ ਪੈਂਤੀ ਲੈਸਨ ਪਲੈਨ, ਹੁੰਦੇ ਇੱਕ ਫਾਈਲ ਵਿੱਚ
ਅੱਛਾ, ਚਲੋ ਇਹ ਥੋੜਾ ਵੈਸੇ, ਅੱਛਾ ਅੱਛਾ ਜੀ। ਚਲੋ ਮੈਨੂੰ ਇਹ ਵੀ ਨਾ, ਕਿ ਚਲੋ ਪਹਿਲਾਂ ਪਤਾਂ ਲੱਗ ਜੇ ਚਲੋ ਮੈਂ, ਉਹਨੂੰ ਡਿਵਾਈਡ ਕਰ ਲਾਂਗੀ ਨਾ ਕਿ ਕਿੰਨੇ ਦਿਨ, ਦੇ ਵਿੱਚ ਮੈਂ ਕਿੰਨਾ ਕੰਮ ਕਰ ਲਵਾਂ ਤੇ ਮੇਰੇ ਵਾਸਤੇ ਸੌਖਾ ਹੋਜੇ ਗਾ।
ਨਹੀਂ -ਨਹੀਂ ਬਿਲਕੁਲ- ਬਿਲਕੁਲ ਮੈਂ ਤਾਂ ਹੀ ਤੁਹਾਨੂੰ ਦੱਸ ਰਹੀ ਹਾਂ ਤੇ
ਹਾਂਜੀ
ਦਿੱਕਤ ਨੀ ਹੋਏਗੀ ਤੇ ਮੈਂ ਤੁਵਾਨੂੰ ਦੱਸ ਦਾਂਗੀ ਕੋਈ ਐਸਾ
ਹਾਂਜੀ।
ਵਾਲਾ ਪੰੰਗਾ ਨਹੀਂ ਹੈ।
ਠੀਕ-ਠੀਕ ਜੇ ਤੇ ਹੋਰ ਫਾਇਲ ਤੇ ਕੋਈ ਚਾਰਟ ਵਗੈਰਾ ਚੜ੍ਹਾਉਣਾ ਜੇ ਜਾਂ ਕੋਈ ਮਤਲਬ
ਉਹ, ਕੋਈ ਗੱਲ ਨਹੀਂ, ਉਹ ਮੈਂ ਬਾਹਰ ਵਾਲਾ ਕੰਮ ਕਰ ਲਾਂਗੀ, ਬਾਹਰ ਵਾਲਾ ਕੰਮ ਕਰ ਲਾਂਗੀ ਅਸਲ ਚ ਮੁਦ ਦਾ ਇਹ ਆ ਕਿ, ਜੇੜਾ ਹੈਂਡ ਰਾਈਟਿੰਗ ਵਾਲਾ ਕੰਮ ਏ ਨਾ, ਉਹ ਸੇਮ ਹੋਣਾ ਚਾਹੀਦਾ।
ਅੱਛਾ ਜੀ।
ਕੀ ਮੈਨੂੰ ਹੈਂਡ ਰਈਟਿੰਗ ਗੜਬੜ ਨੀ ਚਾਹੀਦੀ ਸਮਝ ਰਹੇ ਹੋ।
ਹਾਂਜੀ -ਹਾਂਜੀ।
ਤੇ ਹੈਂਡ ਰਈਟਿੰਗ ਪੂਰੀ ਫਾਈਲ ਚ ਇੱਕੋ ਈ ਲੱਗੇਗੀ ਬਾਕੀ ਜੇ ਤੁਵਾਡੀੇ ਥੋੜ੍ਹੀ- ਬਹੁਤੀ ਡਰਾਇੰਗ ਰਹਿ ਗਈ ਹੈਨਾ, ਪੋਸਟਰ ਬਣਾਣਾ ਰਹਿ ਗਿਆ, ਫਾਈਲ ਦਾ ਕਵਰ ਰਹਿ ਗਿਆ, ਉਹ ਨੇ ਇਹ ਵੀ ਕਰ ਲੂੰਗੀ ਇੰਨਾ ਕੋਈ ਟੈਨਸ਼ਨ ਵਾਲਾ ਗੱਲ ਨਹੀਂ ਹੈਗੀ। ਪਰ, ਮੇਨ ਮੁੱਦਾ ਇਹ ਹੈ ਕਿ, ਤੁਸੀਂ ਰਾਈਟਿੰਗ ਨੀ ਚੇਂਜ ਕਰ ਸਕਦੇ। ਰਾਈਟਿੰਗ ਇੱਕੋ ਬੰਦੇ ਦੀ ਹੋਣੀ ਚਾਹੀਦੀ ਏ? ਹੂ, ਇਹ ਚੱਕਰ ਏ
ਓਕੇ ਜੀ।
ਤੇ, ਬਾਕੀ-ਬਾਕੀ ਕੁਛ ਵੀ ਹੁੰਦਾ, ਮੈਂ ਤੁਵਾਡੇ ਨਾਲ ਆ, ਤੁਸੀਂ ਮੈਨੂੰ ਕਾਨਫ੍ਰੈਂਸ ਤੇ ਪੁੱਛ ਲੈਣਾ। ਫਾਇਲ ਚ ਤੁਵਾਨੂੰ ਵੈਸੇ ਦੇਖਦਿਆਂ ਪੂਰਾ ਹੀ ਸਮਝ ਆ ਜੇਗਾ ਉਹ ਜਦ ਹਾਂਜੀ, ਹੁੰਦਾ ਉਹਦੇ ਚ ਜਿੱਦਾਂ ਹੁਣ ਮੈਂ ਬੀ ਐਡ, ਕਰ ਰਹੀ ਆ ਨਾ ਇੰਗਲਿਸ਼ ਮੈਂ ਕਲਾਸ ਵੀ, ਜਿੱਦਾਂ ਲਈ ਹੋਈ ਹੈ ਫਿਫਥ ਟੂ ਫਿਫਥ ਕਲਾਸ ਤੋਂ ਲੈ ਕੇ ਏਠਤ ਕਲਾਸ ਵਾਲੇ ਹੀ ਕੰਮ ਏ। ਇਸ ਤੋਂ ਔਖਾ ਕੰਮ ਨੀ ਹੈਗਾ ਜੇੜਾ ਉਹ ਵਾਲੇ ਬੱਚਿਆਂ ਨੂੰ ਕੰਮ ਹੁੰਦਾ ਨਾ, ਗ੍ਰਾਮਰ ਹੋ ਗਈ ਅ, ਪੰਚੁਏਸ਼ਨ ਹੋ ਗਈ, ਪੋਇਟਰੀ ਹੋ ਗਈ, ਸਾਰਾ ਉਹੀ ਕੰਮ ਹੈ ਤੁਵਾਨੂੰ ਕੋਈ ਦਿੱਕਤ ਆਏਗੀ ਨੀ। ਜੇ ਤੁਵਾਨੂੰ ਕੰਫਰਟੇਬਲ ਲੱਗਦਾ ਤੁਸੀਂ ਸੋਚ ਲਓ ਤੇ ਸ਼ਾਮ ਤੱਕ ਮੈਨੂੰ, ਫੋਨ ਕਰਕੇ ਦੱਸ ਦਿਓ? ਤੁਸੀਂ, ਆਪਣੀ ਉਹ ਵਾਲੀ ਜਾਣਕਾਰੀ, ਕੁੜੀ ਕੋਲ ਜਾਣਕਾਰ ਵਾਲੀ ਆਪਣਾ ਜੇੜੀ ਤੁਵਾਡੀ ਹੈਗੀ ਹੈ, ਉਹਨਾਂ ਕੋਲ ਵੀ ਪੁੱਛ ਲੈਣਾ, ਕੁੜੀ ਕੋਲ? ਕਿਉਂ ਜੇ ਇੰਟਰਸਟਡ ਨੇ, ਤੁਵਾਨੂੰ ਰੇਟ ਵੀ ਮੈਂ ਦੱਸ ਦਾਂਗੀ ਤੇ ਅਗਰ ਇਸ ਸਾਲ ਬਣਾਓਗੇ ਤੇ, ਓਬਵ ਅਸਲੀ ਅਗਲੇ ਸਾਲ ਵੀ, ਮੈਂ ਤੁਹਾਡੇ ਤੋਂ ਹੀ ਬਣਵਾਵਾਂਗੀ ਕਿਉੰਕਿ ਮੈ ਜੌਬ ਕਰਦੀ ਆਂ ਨਾ ਕੋਲਜ ਪੜ੍ਹਾਨੀ ਆਂ ਤੇ ਫੇਰ ਕੋਲਜ ਤੋਂ ਆ ਕੇ ਮੈਂ ਕੋਲ ਟਾਈਮ ਨੀ ਹੁੰਦਾ, ਉਹ ਮੈਂ ਡਿਗਰੀ ਬਸ ਨਾਲ ਥੋੜਾ ਜਿਹਾ, ਕੋਲਜ ਵਾਲੇ ਮੰਗਦੇ ਨੇ ਕਿ ਮੈਡਮਾਂ, ਹੋਰ ਪੜ੍ਹਾਈ ਕਰਨ, ਤੇ ਫੇਰ ਉਹ ਸਾਨੂੰ ਨਾ ਐਡ, ਕਰਨਾ ਪੈਂਦਾ ਏਸੀ ਕਾਰਨ ਐ ਕਰ ਰਹੇ ਆਂ ਇਹ ਚੱਕਰ ਏ ਠੀਕ ਐ? ਤੇ ਬਾਕੀ, ਕੋਈ ਗੱਲ ਨੀ, ਤੁਸੀਂ ਸੋਚ ਕੇ ਮੈਨੂੰ ਦੱਸਣਾ ਤੇ ਪਰ, ਇੱਕ ਗੱਲ ਮੈਂ ਤੁਵਾਨੂੰ ਕਹਿ ਰਹੀ ਆਂ, ਕਿ ਜਿੱਦਾਂ ਬਣੀ ਹੋਏਗੀ ਨਾ ਫਾਈਲ, ਓਦਾਂ ਈ ਬਣਾਣੀ ਜੇ ਜਿੱਥੇ ਕਾਲੇ ਪੈਨ, ਨਾਲ ਲਿਖਿਆ ਹੈ ਓਥੇ ਕਾਲਾ, ਪੈਨ ਜਿੱਥੇ ਰੈਡ ਨਾਲ ਲਿਖਿਆ, ਉੱਥੇ ਰੈਡ, ਜਿੱਥੇ ਗ੍ਰਰੀਨ ਨਾਲ, ਜਿੱਥੇ ਅੰਡਰ ਲਾਈਨ ਹੈ, ਉੱਥੇ ਅੰਡਰ ਲਾਈਨ ਜਿੱਥੇ ਟੂ ਲਾਈਨਸ ਛੱਡਨੀਆ, ਉੱਥੇ ਟੂ ਲਾਈਨਸ ਹੀ ਛੱਡਨੀਆਂ ਨੇ, ਆਪਾਂ ਨਾ ਫੋਰਮੈਟ ਨਹੀਂ ਚੇਂਜ ਕਰ ਸਕਦੇ, ਉਹ ਉਹ ਫੋਰਮੈਟ, ਨਾ ਯੂਨੀਵਰਸਿਟੀ ਤੋਂ ਆਯਾ ਹੁੰਦਾ
ਠੀਕ ਠੀਕ ਜੇ
ਇਹ ਚੱਕਰ ਸਾਰਾ, ਠੀਕ ਹੈ, ਤੇ ਉਹ ਅਸੀਂ ਫੋਰਮੈਟ ਬਿਲਕੁਲ ਹੀ ਨਹੀਂ ਚੇਂਜ ਕਰ ਸਕਦੇ। ਤੇ ਅਗਰ ਉਹ ਚੇਂਜ ਕਢਾ ਨਾ ਤੇ ਨੰਬਰ ਕੱਟੇ ਜਾਂਦੇ ਨੇ ਯਾਰ, ਉਹਦਾ ਸਾਨੂੰ ਧਿਆਨ ਰੱਖਣਾ ਪਏਗਾ।
ਅੱਛਾ ਜੀ।
ਤਾਂ ਮੈਂ ਤੁਹਾਨੂੰ ਕਹਿ ਰਹੀ ਹਾਂ।
ਹਾਂਜੀ ਚਲੋ ਕੋਈ ਗੱਲ ਨੀ ਮੈਂ ਚਲੋ ਪੂਰਾ ਧਿਆਨ ਰੱਖਾਂ, ਜਿਵੇਂ ਤੁਸੀਂ ਕਿਹਾ ਨਾ ਮੈਂ ਚਲੋ ਓਦਾਂ ਹੀ ਫਾਲ ਤੁਹਾਨੂੰ ਪਹਿਲਾਂ ਇੱਕ ਬਣਾ ਕੇ ਕੰਪਲੀਟ ਕਰਕੇ ਮੈਂ ਤੁਹਾਨੂੰ ਦੇ ਦਾਂਗੀ ਨਾ, ਤੁਸੀਂ ਫੇਿਰ ਮੈਨੂੰ ਦੱਸ ਦਿਓ ਕਿ ਤੁਹਾਨੂੰ ਸਹੀ ਲੱਗੀ ਹੈ ਕਿ ਜਾਂ ਕਿਵੇਂ ਹੈ, ਫਿਰ ਫੇਰ ਹੀ ਮੈਂ ਅੱਗੇ ਕਰਾਂਗੀ, ਹਾਂਜੀ।
ਨਹੀਂ ਨਹੀਂ ਠੀਕ ਹੈ, ਕਿਉਂਕਿ ਫੇਿਰ ਉਹੀ ਹੈ ਨਾ ਕਿ ਇੱਕ ਵਾਰੀ ਸਮਝ ਆ ਜਾਏਗੀ ਫਿਰ ਮੈਨੂੰ ਵੀ ਨਾ, ਕਿ ਕਿੱਦਾਂ ਕੀ ਕਰਨਾ ਵੇ। ਤੁਹਾਨੂੰ ਵੀ ਆ ਜਾਏਗੀ ਤੇ ਮੈਨੂੰ ਵੀ ਪਤਾ ਲੱਗ ਜਾਏਗਾ, ਇੱਕ ਫਾਈਲ ਦੇਖ ਕੇ ਕਿ ਤੁਹਾਨੂੰ ਕਿੱਥੇ ਗਲਤੀ ਆ ਰਹੀ ਹੈੇ। ਤੇ ਕਮੀ ਆ ਰਹੀ ਏ, ਫੇਰ ਅਸੀਂ ਰਲ ਮਿਲ ਕੇ ਠੀਕ ਕਰ ਲਾਂਗੇ। ਕਿਉਂਕਿ ਮੈਂ ਨੰਬਰ ਨਹੀਂ ਕਟਵਾ ਸਕਦੀ ਯਾਰ, ਥਿਊਰੀ ਦੇ ਪੇਪਰ ਮੇਰੇ ਬੜੇ ਅੱਛੇ ਗਏ ਨੇ। ਤੇ ਪ੍ਰੈਕਟੀਕਲ ਵਾਲੇ ਨਾ ਬੜੇ ਸੀਰੀਸ ਹੁੰਦੇ ਨੇ ਟੀਚਰਜ਼, ਜਿੜੇ ਆਦੇ ਨੇ ਨਾ,
ਠੀਕ ਠੀਕ ਜੇ,
ਤੇ ਉਹ ਥੋੜੇ ਜਿਹੇ ਸੀਰੀਅਸ ਹੁੰਦੇ ਨੇ, ਤੇ ਥੋੜ੍ਹਾ ਜਿਹਾ ਡਰ ਹੀ ਲੱਗਦਾ ਵ ਹਾਂਜੀ।
ਠੀਕ ਠੀਕ, ਨਹੀਂ ਮੇਰੀ ਹੈਂਡ ਰਾਈਟਿੰਗ ਦੇ ਚਲੋ ਹੈਂਡ ਰਈਟਿੰਗ ਬਹੁਤ ਸੋਹਣੀ ਆ ਮੇਰੀ, ਤੇ ਹਾਂਜੀ ਹਾਂਜੀ ਟੈਂਸ਼ਨ ਨਾ ਲਓ।
ਤੇ ਫੇਰ ਮੈਨੂੰ ਇਹਹੀ ਚੱਕਰ ਹੈ ਬਸ ਮੇਰੇ ਕੋਲ ਟਾਈਮ ਨੀ ਹੁੰਦਾ, ਫੈਮਲੀ ਕਰਕੇ ਜੋਬ ਕਰਕੇ ਨਾ, ਮੈਂ ਕਰ ਨੀ ਪਾਉਦੀ ਹਾਂ, ਚਲੋ ਤੁਸੀਂ ਤਸੱਲੀ ਦੇ ਦਿੱਤੀ ਮੈਨੂੰ, ਈਜ਼ੀ ਹੋ ਗਿਆ ਪਰ ਹੁਣ ਤੁਹਾਡਾ ਫਾਈਨਲ ਹੈ ਨਾ ਤੁਸੀਂ ਕਰ ਦੋਗੇ?
ਹਾਂਜੀ ਹਾਂਜੀ ਕੋਈ ਗੱਲ ਨੀ, ਮੈਂ ਕਰ ਦਾਂਗੀ ਤੁਹਾਡਾ। ਜਿੜਾ ਕੰਮ ਕਰਦਾ
ਠੀਕ ਹੈ ਜੀ ਠੀਕ ਹੈ, ਅਹ ਸਾਢੇ ਸੱਤ ਸੌ ਠੀਕ ਨੇ ਜਾਂ ਥੋੜੇ ਜਿਹੇ ਪਲਾਸ ਕਰਨੇ ਨੇ, ਵੈਸੇ ਮੈਂ ਬਾਹਰੋਂ ਪੁੱਛ ਕੇ ਆਈ ਸੀ ਉਹਨੇ ਮੈਨੂੰ ਕਿਹਾ ਸੀ ਕਿ ਸਾਢੇ ਸੱਤ ਸੌ ਇੱਕ ਫਾਈਲ ਦੇ ਲੱਗਦੇ ਨੇ। ਕਿਉਂਕਿ ਸਾਰਾ ਸਮਾਨ ਮੈਂ ਤੁਹਾਨੂੰ ਤੁਸੀਂ ਕੁਛ ਨੀ ਲੈਣਾ, ਪੈਨ, ਪੈਨਸਿਲ ਕੁਛ ਨੀ ਖਰੀਦਣਾ, ਮੈਂ ਸਾਰੀ ਸਟੇਸ਼ਨਰੀ ਵੀ ਦੇ ਕੇ ਜਾਵਾਂਗੀ। ਸਕੈਚ ਪੈਨ ਵਗੈਰਾ ਸਭ ਕੁਛ, ਠੀਕ ਹੈ?
ਠੀਕ ਜੀ ਚਲੋ ਕੋਈ ਗੱਲ ਨੀ ਹਾਂਜੀ ਨ ਚਲੋ ਠੀਕ ਜੇ, ਵਧੀਆ ਜੇ ਠੀਕ ਜੇ
ਓਕੇ ਜੀ ਓਕੇ, ਫੇਿਰ ਮੈਨੂੰ ਤੁਸੀਂ ਮੈਂ ਕੱਲ ਮਿਲਦੀ ਹਾਂ ਕੱਲ੍ਹ ਤੁਹਾਨੂੰ ਸਾਰਾ ਸਮਾਨ ਫੜਾ ਦਾਂਗੀ, ਠੀਕ ਹੈ ਦੀਦੀ?
ਓਕੇ ਜੀ,
ਓਕੇ ਜੀ ਥੈਂਕ ਯੂ
ਹਾਂਜੀ ਜੀ ਧੰਨਵਾਦ ਜੀ ਤੁਹਾਡਾ, ਸਤਿ ਸ੍ਰੀ ਅਕਾਲ ਜੀ।